ਸਤ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਵਧੀਆ-ਵਧੀਆ, ਤੁਸੀਂ ਦੱਸੋ?
ਵਧੀਆ ਜੀ, ਹੋਰ, ਕੀ ਕਰ ਰਹੇ ਸੀ?
ਬਸ ਕੁਛ ਨੀ, ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੀ ਆ, ਪੁੱਛਦੀ ਆ, ਬਿਜਨਸ ਤੇ ਜੋਬ ਦੱਸੋ, ਕੀ ਪ੍ਰੈਫਰ ਕਰ
ਨਾਲ ਗੱਲ ਕਰਨੀ ਸੀ, ਬਿਜਨਸ ਜੋਬ ਦੇ ਟੋਪਿਕਸ ਦੇ, ਰਿਲੇਟੇਡ
ਹਾਂਜੀ-ਹਾਂਜੀ।
ਹਾਂਜੀ, ਮੈਂ ਕਿਹਾ ਤਹਾਡੇ ਕੋਲ ਸਲਾਹ ਲੈਣੀ ਸੀ, ਵੈਸੇ ਬਿਜਨਸ ਕਰਨਾ ਚਾਹੀਦਾ ਯਾ ਮਤਲਬ ਅਪਣਾ ਜੋਬ ਕਰਨੀ ਚਾਹੀਦੀ ਏ।
ਦੇਖੋ ਮੈਨੂੰ ਤਾਂ ਇਵੇਂ ਲੱਗਦਾ ਹੈ ਕਿ, ਮਤਲਬ ਬੰਦਾ ਜਿਹੜਾ ਅਗਰ ਸੈਟਲ ਹੈਗਾ, ਤੁਹਾਡਾ ਬੈਕਗਰਾਊਂਡ ਅੱਛਾ ਹੈਗਾ, ਅਗਰ ਤੁਸੀਂ ਮਤਲਬ ਅਗਰ ਤੁਸੀਂ ਫ੍ਰਰੀ ਮਾਈੰਡ ਨਾਲ ਦੇਖੋ, ਜੋਬ ਕਰੋ ਚਾਹੇ ਬਿਜਨਸ ਕਰੋ, ਫਰੀ ਮਾਈੰਡ ਨਾਲ ਤੁਸੀਂ ਤਦ ਵੀ ਨਈ ਜੀ ਸਕਦੇ, ਕਿਉਂਕਿ ਪ੍ਰੈ ਸ਼ਰ ਜੋਬ ਦੇ ਅੰਦਰ ਵੀ ਹੈਗਾ, ਬਿਜਨਸ ਦੇ ਅੰਦਰ ਵੀ ਹੈਗਾ।
ਹਾਂਜੀ -ਹਾਂਜੀ ਵੈਸੇ
ਜੋਬ ਤੇ ਏ ਹੈਗਾ ਕਿ, ਇੱਕ ਪਰਪਸ ਸੈਲ।
ਹਾਂਜੀ -ਹਾਂਜੀ।
ਹਾਂਜੀ -ਹਾਂਜੀ ਦੱਸੋ
ਜੋ-ਜੋ ਮੈਂ ਕਹਿ ਰਿਹਾ, ਵੈਸੇ ਬਿਜਨਸ ਦਾ ਇਹ ਰਿਸਕ ਵੀ ਇੱਕ ਵਾਰ ਲੈਣਾ ਪੈਂਦਾ, ਬਾਰ-ਬਾਰ ਰਿਸਕ ਤੇ' ਨੀ ਲੈਣਾ ਪੈਂਦਾ, ਜੋਬ ਦਾ ਇਹ ਮਤਲਬ ਹੁਣ ਵੀ ਰਿਸਕ ਹੈਗਾ, ਅੱਗੇ ਵੀ ਰਕ ਕਿਆ ਬਾਅਦ ਚ'ਵੀ ਰਿਸਕ ਹੈ ਪ੍ਰਾਈ
ਹਾਂ ਦੇਖੋ ਪ੍ਰਾਈਵੇਟ ਸੈਕਟਰ ਦੇ ਹਾਂ ਕੋਪੋਰੇਟ ਹਾਊਸ ਤੇ ਤੁਸੀਂ ਅਗਰ ਨੌਕਰੀ ਕਰਦੇ ਹੋ, ਸਾਨੂੰ ਨੀ ਪਤਾ ਕਦ ਸਾਡਾ ਰਿਜ਼ਾਇਨ ਲੈਟਰ ਸਾਨੂੰ ਮਿਲੂਗਾ, ਏ ਵੀ
ਹਾਂਜੀ-ਹਾਂਜੀ ਓ ਉਹੀ ਤੇ ਮੈਂ ਕਹਿ ਰਿਹਾ ਜੀ
ਹਾਂ ਬਿਜਨਸ ਹੈ ਕਿ, ਬਿਜਨਸ ਦਾ ਏ ਬੈਨੀਫਿਟ ਹੈ ਕਿ ਸਟਾਰਟਿੰਗ ਚ' ਮਿਹਨਤ ਹੈ, ਹਾਂ ਓਨ ਬਿਜਨਸ ਦਾ ਬਟ ਚਾਹੇ ਛੋਟਾ ਕਰੋ- ਚਾਹੇ ਵੱਡਾ ਕਰੋ- ਜਦ ਮਰਜ਼ੀ, ਇੱਕ ਤਾਂ ਟਾਈਮਿੰਗ ਦਾ ਕੋਈ ਇਸ਼ੂ ਨੀ ਹੈਗਾ ਤੁਸੀਂ ਜਦ ਮਰਜ਼ੀ ਜਾ ਸਕਦੇ ਹੋ, ਤੁਸੀਂ ਦਸ ਵਜੇ ਵੀ ਜਾਓ- ਗਿਆਰਾਂ ਵਜੇ ਵੀ ਜਾਓ ਰਾਤੀ ਤੁਸੀਂ ਦਸ ਵਜੇ ਤੱਕ ਕੰਮ ਕਰ ਰਹੇ ਹੋ, ਬਾਰਾਂ ਵਜੇ ਤੇ ਕੰਮ ਕਰੋ, ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਮਿਹਨਤ ਕਰਨੀ ਏ। ਹੋਰ ਬਿਜਨਸ ਇੱਕ ਵਾਰੀ ਚੱਲ ਗਿਆ, ਤੇ ਬਸ ਫਿਰ ਤਰੱਕੀ- ਤਰੱਕੀ ਹੈਗੀ
ਹਾਂਜੀ। ਨਹੀਂ ਵੈਸੇ ਬਿਜਨਸ ਵਿੱਚ ਵੀ ਕਾਫ਼ੀ ਰਿਸਕ ਹੁੰਦੇ ਨੇ ਦੇਖੋ ਇਹ ਤੇ ਹੈ, ਨੀ ਕਿ ਬਈ ਇੱਕੋ ਵਾਰ ਚੱਲੇਗਾ- ਅੱਗੇ ਚੱਲਦਾ ਰਹੇਗਾ ਕੀ ਪਤਾ ਰਿਸਕ-ਰਿਸਕ ਕਿਸ ਟੈਮ ਤੇ ਆਜੇਗਾ ਹਾਂਜੀ-ਹਾਂਜੀ।
ਰਿਸਕ ਤੇ ਸਾਰੇ ਕੰਮ ਚ' ਹੈਗਾ, ਪਰ ਇਹ ਹੈ ਨਾ ਕਿ ਬੰਦਾ ਹੁਣ ਇਹ ਸੋਚੇ ਕਿ ਬਿਜਨਸ ਨੀ ਕਰਨੀ ਹੈ ਕੀ ਜੋਬ ਨੀ ਕਰਨੀ ਕਿਸੀ ਤਰਫ ਤੇ' ਮਾਇੰਡ ਸੈਟ ਕਰਨਾ ਪਏਗਾ ਨਾ ਤੁਹਾਨੂੰ ਦੋਨੋ ਚੀਜ਼ਾਂ ਦੇ ਬੈਨੀਫਿਟ ਵੀ ਹੈਗੇ ਤੇ ਨੁਕਸਾਨ ਵੀ ਹੈਗੇ ਦੋਨੋਂ ਆਏ ਹੈਾ।
ਹਾਂਜੀ-ਹਾਂਜੀ ਪਰ ਇਹ ਵੀ ਗਰਮੈਂਟ ਸੈਕਟਰ ਦੀ ਜਿਹੜੀ ਜੋਬਸ ਹੈਗੀਆਂ ਉਹਨਾਂ ਚ' ਇੱਕ ਇੱਕ ਵਾਰ ਰੀਸਕ ਲਿਆ, ਮਤਲਬ ਇੱਕ ਇੱਕ ਵਾਰ ਪੂਰੀ ਪੜ੍ਹਾਈ ਕਰਨੀ ਪੈਂਦੀ ਪੜ੍ਹ ਕੇ, ਇੱਕ ਵਾਰ ਪੂਰੀ ਹਾਰਡ ਵਰਕਿੰਗ ਕਰਨੀ ਪੈਂਦੀ ਸਕ੍ਰੀਏਟ ਕਰਨੀ ਪੈਂਦੀ, ਫਿਰ ਉਹ ਲਾਈਫ ਟਾਈਮ ਬੈਨੀਫਿਟਸ ਹੁੰਦੇ ਆ ਗੌਰਰਮੈਂਟ ਜੋਬਸ ਦੇ
ਹਾਂ ਗੌਰਮੈਂਟ ਜੋਬ ਦੇ ਉੱਤੇ ਬਹੁਤ ਬੈਨੀਫਿਟ ਹੈਗੀ, ਜਿਵੇਂ ਅਗਰ ਸਰਕਾਰੀ ਨੌਕਰੀ ਅਸੀਂ ਕੰਮ ਕਰਦੇ ਹਾਂ ਇੱਕ ਤੇ ਸਾਨੂੰ ਮੈਡੀਕਲੇਮ ਮਿਲਦਾ ਆ, ਦੂਜਾ ਸਾਨੂੰ ਮਤਲਬ ਘੁੰਮਣ ਮਤਲਬ ਘੁੰਮਨ-ਘੁੰਮਨੇ ਦਾ ਵੀ ਉਹ ਸਾਰਾ ਮੌਕਾ ਮਿਲਦਾ ਹੈਗਾ ਐਵੇਂ ਦੇ ਵੀ ਪ੍ਰੋਗਰਾਮ ਹੈਗੇ ਬਾਕੀ ਸਾਰੇ ਅਗਰ ਤੁਸੀਂ ਕੋਈ ਕੰਮ ਹੈਗਾ ਸਰਕਾਰੀ, ਉਹ ਵੀ ਤੁਹਾਡਾ ਸੌਖਾ ਹੋ ਜਾਂਦਾ ਹੈਗਾ ਕਿਉਂਕਿ ਬੰਦਾ ਇੱਕ ਰੈਪੂਟੇਸ਼ਨ ਹੋ ਜਾਂਦੀ ਹੈ ਨਾ, ਕਿ ਗੌਰਮੈਂਟ ਜੋਬ ਚ ਇੱਕ ਬੰਦਾ ਕੰਮ ਕਰਦਾ
ਤੇ' ਗੌਰਰਮੈਂਟ ਨਾਮ ਅੱਗੇ ਲੱਗ ਜਾਂਦਾ, ਅਲਗ ਹੀ ਇਮੇਜ ਬਣ ਜਾਂਦੀ ਆ ਉਹਦੀ
ਹਾਂ ਇਹ ਆ ਕਿ ਗੌਰੌਰਮੈਂਟ ਜੋਬ 'ਚ ਸੈਲਰੀ ਥੋੜ੍ਹੀ ਘੱਟ ਹੁੰਦੀ ਹੈਗੀ, ਪ੍ਰਾਈਵੇਟ ਜੋਬ ਵਾਲੇਆ ਬੰਦਿਆਂ ਦੀ ਸੈਲਰੀ ਥੋੜ੍ਹੀ ਹਾਈ ਹੁੰਦੀ ਹੈ ਪਰ ਗੌਰਰਮੈਂਟ ਜੋਬ ਦਾ ਟਾਈਮ ਹੈਗਾ ਕਿ ਨੌ ਤੇ ਪੰਜ ਜਾਣਾ, ਪ੍ਰਾਈਵੇਟ ਜੋਬ ਦਾ ਕੋਈ ਟਾਈਮ ਵੀ ਨੀ ਹੈਗਾ ਨੌ ਵਜੇ ਗਿਆ ਬੰਦਾ ਰਾਤੀ ਦਸ ਵਜੇ ਆ ਰਿਹਾ, ਕਦੀ ਗਿਆਰ
ਹਾਂਜੀ ਕਿਸੀ ਵੀ ਕਿਸੀ ਵੀ ਟਾਈਮ ਕੰਮ ਕਰਾ ਸਕਦੇ ਹੋ ਆਫਿਸ ਆਲੇ
ਹਾਂ ਅੱਜ ਕੱਲ੍ਹ ਤਾਂ ਵੈਸੇ ਹੀ ਇੱਕ ਤਾਂ ਔਨਲਾਈਨ ਹੋ ਗਿਆ ਸਟਾਰਟ ਕੰਮ ਪ੍ਰਾਈਵੇਟ ਸੈਕਟਰ ਵਾਲੇ ਉਹ ਤੇ ਵੈਸੇ ਈ ਬਾਰਾਂ-ਬਾਰਾਂ ਚੌਦਾਂ-ਚੌਦਾਂ ਘੰਟੇ ਖੂਨ ਪੀ ਜਾਂਦੇ ਆ ਬੰਦੇ ਦਾ
ਬਿਲਕੁਲ ਅੱਜ ਕੱਲ੍ਹ ਦੇ ਪ੍ਰਾਈਵੇਟ ਸੈਕਟਰ ਚ ਵੀ ਮਬ ਨੀਜ਼ੀ ਈਜ਼ੀ ਨੀ ਲੱਗ ਰਹੀਆਂ ਮਤਲਬ ਕਾਫੀ ਹਾਰਡ ਵਰਕਿੰਗ ਲੱਗਦੀਆਂ ਜਿਵੇਂ ਸਕਿੱਲਸ ਅੱਜ ਕੱਲ੍ਹ ਸਕਿੱਲਸ ਦੇਖ ਰਹੇ ਪ੍ਰਾਈਵੇਟ ਸੈਕਟਰ
ਹਾਂ ਕੀ ਲੱਗੀ ਨਾਲ ਉਹ ਦੇਖਦੇ ਹੈਗੇ ਬੰਦਾ ਥੋੜਾ ਏਜਿਡ ਹੋਇਆ ਜਿਹੜਾ ਬੰਦਾ ਮੈਚਓਰ ਹੋਇਆ ਦੇਖਦੇ ਹਾਂ ਯੰਗ ਬੰਦਾ ਆਇ ਉਹ ਅਗਰ ਪੰਜਾਹ ਹਜ਼ਾਰ 'ਚ ਕਰੇਗਾ ਕੰਮ ਉਹ ਨੱਬੇ ਹਜ਼ਾਰ 'ਚ ਕੰਮ ਕਰਦਾ ਪਿਆ ਉਹ ਫਟਾਫਟ ਉਹਨੂੰ ਰਿਜਾਇਨ ਦਾ ਲੈਟਰ ਭੇਜਦੇ ਐਹ ਵੀ ਤਾਂ ਰ
ਹਾਂਜੀ ਉਹ ਵੀ ਰਿਸ ਕਹਿ ਗਿਆ ਔ ਉਹ ਕ ਰ ਖਾਸ ਕਰ ਇੰਟਰਸ਼ਿਪ ਵੀ ਦੇਖਦੇ ਆ ਅੱਜ ਕੱਲ ਇਹਦਾ ਐਕਸਪੀਰੀਅੰਸ ਕਿੰਨਾ ਐਕਸਪੀ ਰੀਅੰਸ ਤਾਂ ਹੀ ਲੈਂਦੇ ਕੋਈ ਹੁਣ ਦੇਖੋ ਫਰੈਸ਼ਰ ਹੈਗਾ ਐ ਉਹਨੂੰ ਇੱਕ ਦਮ ਤਾਂ ਸੱਠ ਹਜ਼ਾਰ ਰੁਪਏ ਦੀ ਦੇ ਨੀ ਸਕਦੇ, ਪੰਜਾਹ ਸੱਠ ਹਜ਼ਾਰ ਦੀ ਉਹਨੂੰ ਪਹਿਲੇ ਕਿੰਨੀ ਦੇ ਦੇਗੇ ਦਸ ਬਾਰਾਂ ਹਜ਼ਾਰ ਤੱਕ ਦੀ ਦੇ ਦੇਗੇ ਫੇਰ ਤਾਂ ਉਹ ਫਾਇਦਾ ਨੀ ਹੋਇਆ ਨਾ ਪ੍ਰਾਈਵੇਟ ਜੋਬ ਕਰਕੇ ਕੋਈ
ਨਾ ਨਾ ਨਾ ਇੰਨੀ ਪੜ੍ਹਾਈ ਕਰਕੇ ਤੁਸੀਂ, ਅਗਰ ਪ੍ਰਾਈਵੇਟ ਕੋਲੇਜ ਪੜ੍ਹੇ ਓ ਤੁਸੀਂ ਅੱਠ ਦਸ ਲੱਖ ਲਗਾਇਆ ਆਪਣੇ ਉੱਤੇ ਤੇ ਪੰਦਰਾਂ ਹਜ਼ਾਰ ਦੀ ਨੌਕਰੀ ਕਰਕੇ ਕੀ ਫਾਇਦਾ ਇਹਦੇ ਨਾਲ ਤੇ ਵਧੀਆ ਹੈ ਕਿ ਛੋਟਾ ਮੋਟਾ ਬਿਜਨਸ ਬੰਦਾ ਸਟਾਰਟ ਕਰਦਾ ਹੈ ਆਪਣਾ ਮਿਹਨਤ ਜ਼ਰੂਰ ਹੈਗੀ ਪਰ ਬੰਦੇ ਹਾਰਡ ਵਰਕ ਕਰਦਾ ਤੇ ਸਕਸੈਸਫੁਲ ਮਿਲਦੀ ਅੱਜ ਕੱਲ੍ਹ ਤੇ ਬਥੇਰਾ ਸੋਸ਼ਲ ਮੀਡੀਆ ਨਾਲ ਬਹੁਤ ਫਾਇਦਾ ਹੋ ਗਿਆ ਲੋਕੀ ਆਪਣਾ ਪ੍ਰਮੋਟ ਕਰਦੇ ਹੈਗੇ ਬਿਜਨਸ ਨੂੰ ਵੀ ਸਾਰੀ ਚੀਜ਼ਾਂ ਬਹੁਤ ਫਾਇਦਾ ਵਾਲੀ ਗੱਲ ਹੋ ਗਈ ਹੈ ਇਸ ਤਰ੍ਹਾਂ ਨਾ
ਨਹੀਂ ਵੈਸੇ ਅਗਰ ਆਪਣਾ ਬਿਜਨਸ ਸਟਾਰਟ ਕਰਨਾ ਐ, ਵੈਸੇ ਤੁਹਾਡੀ ਰਾਏ ਚ ਕੋਈ ਬਿਜਨਸ ਕਰਨਾ ਐ ਵੈਸੇ ਅਗਰ ਫਿਰ ਮਤਲਬ ਬੰਦਾ ਕੀ ਸਟਾਰਟ ਕਰ ਸਕਦਾ ਬਿਜਨਸ ਮਤਲਬ ਜਿਹਦੀ ਡਿਮਾਂਡ ਜ਼ਿਆਦਾ ਹੋਏ ਹਾਈ ਕੁਆਲਿਟੀ ਦਾ ਵਧੀਆ ਪ੍ਰੋਡਕਟ ਹੋਏ
ਵੈਸੇ ਦੇਖੋ ਅੱਜ ਕੱਲ੍ਹ ਤਾਂ ਖਾਣੇ ਪੀਣ ਦਾ ਬੜਾ ਕੰਮ ਚਲਿਆ ਪਿਆ ਫੂਡ ਕਾਰਡ ਦੇਖੋ ਨਾ ਤੁ ਸੀ ਅਗਰ ਤੁਸੀਂ ਕਦੀ ਦੇਖਿਆ ਹੋਏਗਾ ਕਿੰਨੀ ਫੂਟ ਕਾਰਡਾਂ ਚੱਲਦੀਆ ਪ੍ਰਮੋਸ਼ਨ ਕਰੋ ਆਪਣੀ ਨਾਲੇ ਆਪਣੀ ਆਈ ਡੀ ਬਣਾਓ ਸਾਰਾ ਕੰਮ ਕਰੋ ਫੂਡ ਕਾਰ ਬਥੇਰੀਆਂ ਵੈਸੇ ਨੋਰਮਲ ਬਿਜਨਸ ਬਥੇਰੇ ਹੈਗੇ ਅੱਜ ਕੱਲ ਤੇ ਕੋਸਮੈਟਿਕ ਹੋ ਗਿਆ ਜੁੈਲਰੀ ਹੋ ਗਈ ਲੇਡੀਜ਼ ਦੇ ਕੱਪੜੇ ਜੈਂਟਸ ਦੇ ਮੁੰਡਿਆਂ ਦੇ ਟੀ ਸ਼ਰਟਾਂ ਵਗੈਰਾ ਔਨਲਾਈਨ ਕਿੰਨਾ ਕੰਮ ਹੈਗਾ ਅੱਜ ਕੱਲ੍ਹ ਦੇ ਮਤਲਬ ਡਿਪੈਂਡ ਕਰਦਾ ਹੈ ਨਾ ਕਿ, ਤੁਸੀਂ ਕਿੰਨੀ ਪੈਸਾ ਲਗਾ ਸਕਦੇ ਓ ਹੁਣ ਅਗਰ ਤੁਸੀਂ ਛੋਟਾ- ਮੋਟਾ ਬਿਜਨਸ ਕਰਨਾ ਤੁਹਾਡੇ ਕੋਲੋਂ ਜ਼ਿਆਦਾ ਪੈਸਾ ਨਹੀਂ ਹੈਗਾ ਤੇ ਤੁਸੀਂ ਕੋਈ ਫੂਡ ਕਾਰਟ ਯੂਜ਼ ਕਰ ਸਕਦੇ ਹੋ ਅਗਰ ਤੁਹਾਡੇ ਕੋਲੋਂ ਪੈਸਾ ਹੈਗਾ ਸਕੇਲ ਤੁਸੀਂ ਯੂਜ ਕਰ ਸਕਦੇ ਓ ਜਗ੍ਹਾ ਰੈਂਟ ਤੇ ਲੈ ਕੇ ਜਾਂ ਆਪਣੀ ਲੈ ਕੇ ਕੋਈ ਬਿਜਨਸ ਕ ਕੱਪੜਿਆਂ ਦਾ ਵੈਸੇ ਕੁਛ ਜੂਐਲਰੀ ਦਾ ਜਾਂ ਕੋਸਮੈਟਿਕ ਜਾਂ ਬਹੁਤ ਸਾਰੇ ਕੰਮ ਹੈਗੇ ਅੱਜ ਕੱਲ੍ਹ ਤੇ ਲੋਕ ਔਨਲਾਈਨ ਬਹੁਤ ਕੰਮ ਕਰਦੇ ਹੈਗੇ ਦੇਖਿਆ ਹੋਏਗਾ ਤੁਸੀਂ ਬਿਜਨਸ
ਹਾਂਜੀ ਹਾਂਜੀ ਦੇਖਿਆ ਬਿਜਨਸ ਔਨਲਾਈਨ ਦਾ ਬਹੁਤ ਕੰਮ ਐ ਪਰ ਉਹ ਮੇਰੇ ਨਾਲ ਇੱਕ ਦੋਸਤ ਹੈਗਾ ਉਹ ਨਾ ਪ੍ਰਾਈਵੇਟ ਜੋਬ ਵਗੈਰਾ ਕਰਦਾ ਐ ਤੇ ਉਹ ਜਾਂਦਾ ਸਵੇਰੇ ਮੇਰੇ ਖਿਆਲ ਆਪਣਾ ਦਸ ਕੁ ਵਜੇ ਜਾਂਦਾ ਸ਼ਾਮੀ ਅੱਠ ਕੁ ਵਜੇ ਆਉਂਦਾ ਹੈ, ਉਹਦੀ ਜੋ ਵੀ ਇੰਨੀ ਨੀ ਹੈਗੀ ਬਾਰਾਂ ਹਜ਼ਾਰ ਰੁਪਏ ਮੇਰੇ ਖਿਆਲ ਇੰਨੀ ਵੇ ਉਹ ਵੀ ਚੰਡੀਗੜ੍ਹ ਚ ਤੋ ਮੈਂ ਓਹੀ ਸੋਚ ਰੇਹਾ ਸੀ ਨਾ। ਕਿ ਬਈ ਏਨੀ ਪੜ੍ਹਾਈ ਕਰਨ ਦਾ ਕੀ ਫਾਇਦਾ ਹੋਯਾ, ਜੇ ਜੋਬ ਈ ਪ੍ਰਾਈਵੇਟ ਸੈਕਟਰ ਚ ਇੰਨੀ ਘੱਟ ਲੱਗ ਰਹੀ ਏ।
ਪਰ ਐਵੇਂ ਹਾਂ ਨਈ ਬਿਜ਼ਨਸ ਕਰੇ, ਪਰ ਕਈ ਵਾਰ ਕੋਈ ਸਿਚੁਏਸ਼ਨ ਐਵੇਂ ਦੀ ਹੁੰਦੀ ਏ ਨਾ ਬੰਦੇ ਕੋਲੋਂ ਪੈਸਾ ਨੀ ਹੈਗਾ ਤੇ ਫਿਰ ਸਾਨੂੰ ਜੋਬ ਸਾਈਡ ਜਾਣਾ ਵੀ ਪੈਂਦਾ। ਜੋਬ ਚ ਏਹ ਕਿ ਇੱਕ-ਡੇਢ ਸਾਲ ਦਾ ਐਕਸਪੀਰੀੰਸ ਮਿਲ ਗਿਆ ਫੇਰ ਉਸਦੀ ਏਹ ਕਿ ਸੈਲਰੀ ਅੱਛੀ ਹੋ ਸਕਦੀ ਏ ਨਾ। ਪ੍ਰਾਈਵੇਟ ਸੈਕਟਰ ਚ ਵੀ ਬਥੇਰੇ ਫਾਇਦੇ ਏ ਤਾਂ ਸਾਰੇ ਸੈਕਟਰ ਪ੍ਰਵੇਟ ਸੈਕਟਰ ਅਹ ਆ ਜੋਬ ਕਰਨ ਦਾ ਏਹ ਫਾਇਦਾ ਏ ਕਿ ਤੁਹਾਨੂੰ ਸੈਟਰਡੇ ਸੰਡੇ ਅਫ ਐ।
ਹਾਂਜੀ ਏਹ ਤਾਂ ਹੈਗਾ, ਹੋਰ ਫਿਰ ਆਪਣਾ ਬਿਜ਼ਨਸ ਦਾ
ਹਾਂ।
ਆਪਣੇ ਬਿਜ਼ਨਸ ਦਾ ਏ ਕਿ ਬਈ ਮਤਲਬ ਸੱਤ ਦਿਨ ਵੀ ਕੰਮ ਕਰ ਲਿਆ ਮਤਲਬ ਸਾਲ ਚ ਪੂਰੇ ਸਾਲ ਤਿੰਨ ਸੌ ਪੈਂਸਠ ਦਿਨ ਹੁੰਦੇ ਆ, ਓਨਾਂ ਤਿੰਨ ਸੌ ਪੈਂਸ ਸਠ ਦਿਨ ਵੀ ਕੰਮ ਕਰ ਲਿਆ, ਅਗਲੇ ਸਾਲ ਕੀ ਪਤਾ ਥੋੜਾ ਘੱਟ ਹੋ ਜੇ ਕੰਮ ਮਤਲਬ-ਮਤਲਬ-ਮਤਲਬ। ਥੋੜਾ ਕਾਮ ਵੱਧ ਜੇ ਔਰ ਹਾਰਡ ਵਰਕਿੰਗ ਘੱਟ ਹੋ ਜੇ ਮਤਲਬ ਥੋੜੇ ਬੰਦੇ-ਬੁੰਦੇ ਜੁਆਇਨ ਹੁੰਦੇ ਆ ਨਾ ਬਿਜ਼ਨਸ ਚ ਬੰਦਾ ਸੋਚਦਾ ਕਿ ਬਈ ਹੁਣ ਮੈਂ ਬਿਜਨਸ ਪੈਰ ਖੜਾ ਕਰ ਲਿਆ ਆਪਣਾ, ਮੈਂ ਆਪਣੇ ਅੰਦਰ ਵਰਕਰ ਲਾਵਾਂਗਾ ਉਹੀ- ਉਹੀ ਗੱਲ ਕੇਹ ਰੇਹਾ ਨਾ ਮੈਂ
ਹਾਂ ਨੀ ਬੈਨੀਫਿਟ ਤੇ ਦੋਨਾਂ ਚੀਜ਼ਾਂ ਦੇ ਹੈਗੇ, ਲੋਸ ਵੀ ਦੋਨਾਂ ਚੀਜ਼ਾਂ ਦੇ ਆ। ਏਹ ਤੇ ਡਿਪੈਂਡ ਕਰਦਾ ਏ ਸਾਡੇ ਉੱਤੇ, ਸਾਡੇ ਸਰਕਮਸਟਾਂਸਸ ਦੇ ਉੱਤੇ ਸਾਰੀ ਚੀਜ਼ਾਂ ਦੇ ਉੱਤੇ ਨਾ, ਮਤਲਬ ਕਿ ਤੁਸੀਂ ਦੇਖੋ ਨਾ ਤੁਸੀਂ ਖੁੱਦ ਸੋਚੋ ਕਿ ਅਗਰ ਤੁਸੀਂ ਤੁਹਾਡੇ ਕੋਲੋਂ ਪੈਸਾ ਹੀ ਨੀ ਹੋਏਗਾ ਤੇ ਤੁਸੀਂ ਬਿਜ਼ਨਸ ਕਿਵੇਂ ਕਰੋਗੇ, ਨਾ ਤੁਹਾਨੂੰ ਬਿਜ਼ਨਸ ਸਕਿੱਲ ਆਣੀ ਏ। ਪੈਲੇ ਤੁਸੀਂ ਕਿਸੀ ਅੰਡਰ ਕੰਮ ਕਰੋਗੇ, ਜੋਬ ਕਰੋਗੇ ਸਿੱਖੋਗੇ ਨਾ ਕੰਮ ਕਰਨਾ
ਉਹੀ ਮੈਂ ਸੋਚ ਰਿਹਾ ਨਾ ਬਾਈ ਬੰਦੇ ਨੂੰ ਪੈਲੇ ਬਿਜ਼ਨਸ ਖੋਲਣ ਤੋਂ ਪੈਲੇ ਥੋੜੀ ਬੋਤੀ ਆਪਣੀ ਜੋਬ ਲੈਣੀ ਚਾਇਦੀ ਐ, ਇੰਟਰਸਿਪ ਵਗੈਰਾ ਐਕਸਪੀਰੀਅੰਸ ਹਾਂਜੀ-ਹਾਂਜੀ, ਹੋਰ ਮਤਲਬ ਲੈ ਣਾ ਵੀ ਓਦਾ ਚਾਈਦਾ ਮਤਲਬ ਜੇੜਾ ਬੰਦੇ ਨੇ ਬਿਜ਼ਨਸ ਖੋਲਣਾ ਹੋਏ ਹਾਂਜੀ
ਹਾਂਆ ਹਾਂ, ਓਦੇ ਅੰਦਰ ਕੰਮ ਕਰੋ ਬੈਕੇ ਜਿੱਦਾਂ ਜੇੜਾ ਬਿਜ਼ਨਸ ਚੱਲਦਾ ਪਿਆ ਏ। ਉੱਥੇ ਰੇਹ ਕੇ ਕੰਮ ਕਰੋਗੇ, ਦੇਖੋਗੇ ਤੁਹਾਨੂੰ ਪਤਾ ਚੱਲੂਗਾ। ਕਿਉਂਕਿ ਕਿੱਥੋਂ ਮਟੀਰੀਅਲ ਲੈਣਾ ਏ, ਕਿੱਥੋਂ ਪੈਕੇਜਿੰਗ ਹੋਣੀ ਐ। ਕਿਉਂਕਿ ਬਿਜ਼ਨਸ ਏ ਨੀ ਏ ਨਾ ਕਿ ਤੁਸੀਂ ਮਾਲ ਖਰੀਦਾ ਔਰ ਵੇਚਿਆ। ਪ੍ਰੋਫਿਟ ਲੋਸ ਵੀ ਤਾਂ ਦੇਖਣਾ ਪਏਗਾ ਨਾ ਕਿ ਕਿੱਥੋਂ ਸਸਤਾ ਮਾਲ ਮਿਲਦਾ ਐ ਕਿੱਥੋਂ ਸਾਰੀ ਚੀਜ਼ਾਂ ਵੇਖੀਆਂ ਪੈਣੀਆਂ ਨਾ, ਪੈਕਿੰਜਿੰਗ ਦਾ ਕਿਆ ਸਿਸਟਮ ਹੈਗਾ। ਕੋਰੀਅਰ ਅਗਰ ਸੈਂਡ ਕਰਨਾ ਤੇ ਕਿੱਥੇ ਸਸਤਾ ਸੇਂਡ ਹੁੰਦਾ ਏ, ਕਿੱਥੇ ਮਹਿੰਗਾ ਹੁੰਦਾ ਏ। ਇਹ ਸਭ ਚੀਜ਼ਾਂ ਵੀ ਵੇਖਣੀਆਂ ਪਏਗੀਆਂ ਨਾ।
ਪੈਲੇ ਤੇ ਪ੍ਰੋਫਿਟ ਪੈਲੇ ਦੇਖੋ ਬਿਜ਼ਨਸ ਦਾ ਪੈਲਾਂ ਤਾਂ ਰੂਲ ਆਈ ਏ, ਬੰਦਾ ਪ੍ਰੋਫਿਟ ਈ ਦੇਖਦਾ ਏ।
ਪਰ ਬਿਜ਼ਨਸ ਚ ਸਟਾਰਟਿੰਗ ਚ ਤ ਤੁਸੀਂ ਸੁਣਿਆ ਈ ਹੋਗਾ, ਕਹਾਵਤ ਹੈਗੀ ਪੈਲਾਂ ਸਾਲ ਤੇ ਕੋਈ ਮਤਲਬ ਬਿਜ਼ਨਸ ਕਰੇ ਤੇ ਬੰਦਾ ਨਾ-ਨਾ ਇਨਕਮ, ਨਾ ਲੋਸ ਦੇਖੇ ਦੇਖੇ, ਨਾ ਪ੍ਰੋਫਿਟ ਦੇਖੇ।
ਜੀ-ਜੀ। ਪਰ ਮ ਮਤਲਬ ਬੰਦੇ ਦਾ ਜੇੜਾ ਬਿਜ਼ਨਸ ਸਟਾਰਟ ਕਰਨ ਦਾ ਫਸਟ ਆਪਸ਼ਨ ਹੁੰਦਾ ਨਾ ਓਹ ਓ ਕਿ ਬਈ ਪ੍ਰੋਫਿਟ ਚ ਰੱਖਣਾ ਏ ਆਪਣੇ ਆਪ ਨੂੰ।
ਹਾਂ ਉਹ ਤੇ ਬੰਦਾ ਦੇਖੋ ਸਾਰਾ ਬੰ ਜੇੜਾ ਵੀ ਕੋਈ ਕੰਮ ਕਰਨਾ ਐ ਸਾਰਿਆਂ ਹੀ ਸੋਚ ਕੇ ਸਟਾਰਟ ਕਰਦਾ ਐ ਕਿ ਬਿਜ਼ਨਸ ਚ ਪ੍ਰੋਫਿਟ ਸਾਨੂੰ ਹੋਣਾ ਚਾਈਦਾ ਹੈਗਾ। ਪਰ ਸਾਰੀ ਗੱਲ ਐਈ ਹੈਗੀ ਨਾ, ਕੇ ਤੁਸੀਂ ਅਗਰ ਮਲਬ ਨਾਲੇ ਸਾਨੂੰ ਮੇਨੂੰ ਐਵੇਂ ਲੱਗਦਾ ਕਿਸਮਤ ਵੀ ਹੈਗੀ ਬੰਦੇ ਦੀ ਹਾਡ ਵਰਕ ਕਿਸਮਤ ਸਾਰੀ ਚੀਜ਼ਾਂ ਨਾਲ ਮੀਲ ਕੇ ਹੀ ਸਾਰਾ ਚੀਜ਼ਾਂ ਬਣਦੀਆਂ ਹੈਗੀਆਂ ਆ। ਕਦੀ-ਕਦੀ ਲਾਕਾ ਐਨਾ ਅੱਛਾ ਹੁੰਦਾ ਆ ਕੀ ਬੰਦਾ ਛੇ ਮੀਨੇ ਦੇ ਅੰਦਰ ਤਾਰਾਕੀ ਕਰ ਜਾਂਦਾ ਐ ਕਈਵਰ ਬੰਦੇ ਨੂੰ ਚਾਰ ਸਾਲ ਲੱਗ ਜਾਂਦੇ ਹੈਗੇ ਤਰਾਕੀ ਕਰਨ ਚ।
ਹਾਂਜੀ ਜੀ, ਓ ਵੀ ਫੇਰ ਬੰਦੇ ਦੇ ਉੱਪਰ ਓਨੇ ਸਕਿੱਲਸ ਆਪਣੀ ਟੈਮ ਟੂ ਟੈਮ ਦੇਖੀ ਨੀ ਕਿ ਬਈ ਮੈਂ ਐ ਚੀਜ਼ ਪੱਕੀ ਕਰਨੀ ਆਪਣੀ ਇੱਕ ਚੀਜ਼।
ਹਾਂਅ ਬ ਦੇਖੋ ਤੁਸੀਂ ਚਾਹੇ ਬੀਜਨਸ ਚਾਏ ਤੁਸੀਂ ਬਿਜਨਸ ਕਰੋ, ਚਾਏ ਤੁਸੀਂ ਜੋਬ ਕਰੋ ਤੁਹਾਨੂੰ ਆਪਣੇ ਆਪ ਨੂੰ ਤੇ ਓਸਦੇ ਅੰਦਰ ਗੁਸਾਣਾ ਈ ਪਏਗਾ, ਮਲਬ ਕੈਣ ਦਾ ਮਤਲਬ ਐ ਗੇਆ ਕੇ ਤੁਹਾਨੂੰ ਦੇਨ ਰਾਤ ਇੱਕ ਕਰਨਾ ਈ ਪਏਗਾ ਸਟਾਟੀਂਗ ਚ।
ਹਾਂਜੀ-ਹਾਂਜੀ ਓਤੇ ਫੇਰ ਮੈਨਤ ਹਾਂਜੀ ਬਿਲਕੁਲ- ਬਿਲਕੁਲ ਯਾ ਬਿਜਨਸ ਚ ਜਾਦਾ ਪ੍ਰੋਫਿਟ ਏ ਯਾ ਜ ਜੋਬ ਚ ਵੈਸੇ ਮੇਰੇ ਖੇਆਲ ਜਾਦਾ ਪ੍ਰੋਫੇਟ ਏ।
ਦੇਖੋ ਤੁਸ ਤੁਆਡਾ ਅਗਰ ਸਟਾਡੀਸ ਕਿੱਲ ਅੱਛਾ ਹੈਗਾ, ਤੁਆਨੂੰ ਲੱਗਦਾ ਐ ਕੀ ਤੁਆਡਾ ਸਟੱਡੀ ਕਿੱਲ ਅੱਛਾ ਐ ਕੇ ਤੁਸੀਂ ਅੱਗੇ ਪ੍ਰਮੋਸ਼ਨ ਹੋ ਸਕਦਾ ਏ ਅਗਰ ਤੁਆਨੂੰ ਸਟਾਟੀਂਗ ਚ ਸੈਲਰੀ ਘੱਟ ਹੈਗੀ ਤੇ ਤੇ ਤੁਸੀਂ ਜੋਬ ਦਰਜਾਓ, ਅਗਰ ਤੁਹਾਨੂੰ ਜੋਬ ਦੇ ਫਾਈਦੇ ਵੀ ਬੋਤ ਹੈਗੇ ਸੈਟਰਡੇ ਸੰਡੇ ਓਫ ਵਿੱਚ ਤੁਸੀਂ ਕੋਈ ਬੀਮਾਰ ਓ ਕੁੱਛੋ ਤੁਸੀਂ ਔਫ ਲੈ ਸਕਦੇ ਹੋ, ਸਾਰੀ ਚੀਜ਼ਾਂ ਦਾ ਕੋਈ ਅੱਜ- ਕੱਲ੍ਹ ਤਾਂ ਪ੍ਰਾਈਵੇਟ ਸੈਕਟਰ ਵੀ ਮੈਡੀਕਲੇਮ ਵਗੈਰਾ ਸਭ ਪ੍ਰੋਵਾਈਡ ਕਰਾਦੇ ਹੈਗੇ। ਐਵੇਂ ਦੀ ਕੋਈ ਗੱਲ ਨੀ ਹੈਗੀ, ਕੇ ਪ੍ਰਾਈਵੇਟ ਚ ਪਰ ਜੀਵੇ ਤੁਸੀਂ ਮੈ ਬੀਮਾਰ ਹੋ ਤੁਹਾਨੂੰ ਮੈਡੀਕਲੇਮ ਕਰਾਵਾਂਗੇ ਤੁਸੀਂ ਅਗਰ ਅੱਜ-ਕੱਲ ਤੇ ਸਾਰੀ ਐਕਟੀਵਿਟੀ ਵੀ ਕਰਾਣ ਲੱਗ ਗਈ ਐ ਕੋਕੀ ਅੱਜ-ਕੱਲ ਬੰਦੇਆਂ ਦੇ ਅੰਦਰ ਟੈਸ਼ਨ ਵਗੈਰਾ ਏਨੀ ਰੈ ਗਈ ਹਏ ਨਾ ਕੰਮ ਕਰਨ ਦੀ ਕੀ ਲੋਕਾਂ ਨੂੰ ਕੈਂਦੇ ਆ ਕਿ ਤੁਸੀਂ ਆਪਣਾ ਸੈਟਲਮੈਂਟ ਕਰੋ ਆਪਣਾ ਇੰਜੋਏ ਕਰੋ ਗਮਾਣ ਵਾਸਤੇ ਵੀ ਲੈ ਕੇ ਜਾਂਦੇ ਆ ਸਾਲ ਚ ਇੱਕ ਵਾਰੀ ਬੈਨੀਫਿਟ ਹੈਗੇ ਜੋਬ ਦੇ ਵੀ ਐਵੇਂ ਦੀ ਕੋਈ ਗੱਲ ਨੀ ਐ ਕੇ ਅਸੀਂ ਏ ਕਵਾਗੇ ਕਿਉਂਕ ਅਗਰ ਸਾਰੇ ਬੰਦੇ ਬਿਜਨਸ ਤਰਫ਼ ਜਾਏਂਗੇ ਤਾਂ ਜੋਬ ਬ ਕਰੇਗਾ ਪੈਲੇ ਐ ਦੱਸੋ ਨਾ।
ਹਾਂਜੀ-ਹਾਂਜੀ। ਸਈ ਗੱਲ ਐ ਓ ਫਿਰ ਬੰਦੇ ਦਾ ਪਤਾ ਕੀ ਅਪਣਾ-ਅਪਣਾ ਮਾਈੰਡ ਹੁੰਦਾ ਨਾ ਕਿ ਬ ਮੈਂ ਬੀਜਨਸ ਕਰਨਾ ਐ ਜੋਬ ਕਰਨੀ ਐ ਕੀ ਮੈਂ ਅਪਣੀ ਕੇੜੀ ਸਟਡੀ ਚ ਜਾਣੈ
ਓ ਤੇ ਬੰਦਾ ਦੇਖੋ ਦੀਰੇ-ਦੀਰੇ ਹੀ ਬੰਦਾ ਜਦ ਅਪਣਾ ਐਕਸਪੀਰੀਅੰਸ ਗੇਨ ਕਰਦਾ ਹੈ ਨਾ ਤੇ ਬੰਦਿਆਂ ਨੂੰ ਪਤਾ ਚੱਲਦਾ ਐ ਨਾ ਕੀ ਬੰਦਾ ਕਿਵੇਂ ਦਾ ਕੰਮ ਕਰ ਰੇਆ ਏਕਿਆ ਨਈ ਕਰ ਰਾ ਏਸ ਤਾਰਨ ਤਤ ਕਰਕੇ
ਹਾਂਜੀ ਜੀ ਓਈ ਪਤਾ ਲੱਗ ਜਾਂਦਾ ਕੀ ਬੰਦਾ ਜੋਬ ਲੀ ਬਣਿਆ ਐ ਬਿਜਨਸ ਲਈ ਬਣੇਆ ਕੀਸ ਲੀ ਬਣੇਐ।
ਹਾਂ ਨਈ ਵੇਲੇ ਦਾ ਤੇ ਅੱਜ-ਕੱਲ ਟਾਈਮ ਨੀ ਹੈਗਾ
ਨੀ-ਨੀ ਬੰਦਾ ਫੇ--ਰ ਫੇਰ ਬੰਦਾ ਕਿਸੀ ਵੀ ਸੈਕਟਰ ਜੋ ਓ ਨੀ ਕਰ ਦਿੰਦਾ ਨਾ ਜੋਬ ਨੀ ਕਰ ਪੋਂਦਾ ਫੇਰ ਓ ਬੰਦਾ ਫੇਰ ਮਤਲਬ ਫੈਕ ਟਰੀ ਵਗੈਰਾ ਏਦੀ ਚ ਈ ਕਰਦਾ ਫੇਰ ਜੋਗ ਜੇੜਾ ਟਾਈਮ ਟੂ ਟਾਈਮ ਆਪਣੇ ਚ ਚੇਂਜ ਨੀ ਕਰਦਾ ਓਈ-ਓਈ ਕੈ ਰੇਆ ਮੈਂ ਵੇਲੇ ਬੈਣ ਲੀ।
ਚਲੋ ਅੱਛਾ ਲੱਗਾ ਤੁਆਡੇ ਨਾਲ
ਹਾਂਜੀ-ਹਾਂਜੀ ਮੈਨੂੰ ਵੀ ਤੁਹਾਡੇ ਨਾਲ ਗੱਲ ਅੱਛਾ ਸਸਰੀ ਕਾਲ ਜੀ। ਅੱਛਾ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।